ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੁਣ, ਕੀ ਹਾਲ ਹੈ?
ਬਸ ਠੀਕ ਹੈ, ਤੁਸੀਂ ਸੁਣਾਓ?
ਕਿਵੇਂ ਯਾਦ ਕੀਤਾ ਅੱਜ?
ਸਹੀ ਬੱਸ ਵੈਸੇ ਈ ਬੱਸ ਬੈਠੇ ਜੀ, ਅੱਜ ਤੁਸੀਂ ਇਸ ਕਰਕੇ ਮੈਂ ਕਿਹਾ ਗੱਲ ਕਰ ਲਈ ਏ
ਦੇ ਅਸੀ, ਬੈਂਕ ਜਾਣਾ ਏ ਅਸੀ ਇਹਦਾ ਕੰਮ ਸੀ ਬੈਂਕ।
ਨਾਸ਼ਤਾ ਬਣਾਇਆ ਏ। ਨਾਸ਼ਤਾ ਕਰ ਲਿਆ ਜੇ।
ਹਾਂ, ਨਾਸ਼ਤਾ ਕਰ ਲਿਆ।
ਅੱਛਾ।
ਹੋਰ
ਹੋਰ
ਬਸ ਬੈਂਕ ਜਾ ਰਿਹਾ ਸੀ, ਤੁਹਾਨੂੰ ਦੱਸ ਰਿਹਾ ਸੀ। ਨਾ ਮੈਂ ਬੈਂਕ ਜਾ ਰਿਹਾ, ਹਾਂ ਉਹ ਕਿਸੇ ਨੇ ਫੋਨ ਸਾਡਾ ਹੈਕ ਕਰ ਲੈਆ ਨਾ।
ਅੱਛਾ
ਹਾਂ ਔਰ ਪਰ ਉਹਦੇ ਸੇ ਬੜੀ ਦਿੱਕਤ ਹੋ ਗਈ, ਨਹੀਂ ਨੁਕਸਾਨ ਤੇ ਨੀ ਹੋਇਆ। ਕਿਸੇ ਹੋਰ ਨੰਬਰ ਦੇ ਪੇਮੈਂਟ ਪਾਓ ਨਾ, ਕਿਸੇ ਹੋਰ ਦਾ ਨਾਮ ਆ ਜਾਂਦਾ ਲਿਖਿਆ ਹੋਇਆ, ਤੇ ਅਸੀ ਫਿਰ ਉਹ ਠੀਕ ਕਰਾਉਨ ਜਾਨਾ, ਵਈ ਇਹ ਕਿਉਂ ਹੋ ਰਿਹਾ। ਪੇਮੈਂਟ ਅੱਸੀ ਜਿਹਦੇ ਅਕਾਊਂਟ ਚ ਕਰ ਕਰਨੀ ਏ, ਵਾਈਫ ਦੇ ਅਕਾਊਂਟ ਚ ਕਰਨੀ ਹੈ, ਉਹ ਨਾ ਕਿਸੇ ਕਿਸੇ‌ ਹੋਰ ਦਾ ਲਿਖਿਆ ਆਦਾ ਏ, ਉਹ ਸਾਰਾ ਕੰਮ ਖਰਾਬ ਹੋ ਰਿਹਾ ਫਿਰ। ਉਹ ਅੱਜ ਜਾ ਕੇ ਠੀਕ ਕਰਾ ਰਿਹਾਂ, ਹਾਂ-ਹਾਂ। ਚ ਜਾਵਾਂਗੇ ਹੋਰ ਪੰਜ ਸੱਤ ਦੋ ਚਾਰ ਮਿੰਟ ਤੱਕ ਚਲਿਆ ਬੱਸ ਮੈਂ, ਮ ਚਲੋ ਇਕ ਵਾਰ ਗੱਲ ਕਰ ਲਈਏ ਇਹ ਚੀਜ਼ ਬਸ ਉਹ ਥੋੜ੍ਹੀ ਬਹੁਤੀ ਇੱਥੇ, ਜਿੱਥੇ ਬੈਠ ਠੇ ਹਾਂ ਉੱਥੇ ਆਵਾਜ ਘੱਟ ਨਾਲ ਹੀ ਗੱਲ ਕਰਨੀ ਪੈਂਦੀ ਐ। ਬੈਂਕ ਚ ਹਾਂ ਵੈਸੇ ਹੀ, ਥੋੜ੍ਹਾ ਬਹੁਤਾ ਉੱਥੇ ਆ ਕ ਜਿੱਥੇ ਕਈ ਬੰਦੇ ਇਤਰਾਜ ਜਿਹਾ ਕਰਦੇ ਨੇਂ। ਇਥੇ ਵੀ ਆਪ ਪਾਰਕ ਚ ਬੈਠੇ ਰਹਿਣੇ, ਇੱਥੇ ਬੈਠੇ ਸੀ।
ਅੱਛਾ
ਕਹਿੰਦੇ ਥੋੜੀ ਜਿਹੀ ਹੋਲੀ ਗੱਲ ਕਰੋ, ਅਸੀ ਪੜਦੇ ਪਏ ਹਾਂ। ਫਿਰ ਕਿਸੇ ਦੀ ਪੜ੍ਹਾਈ ਡਿਸਟਰਬ ਨਾ ਹੋਵੇ ਨਾ, ਫਿਰ ਇਸ ਕਰਕੇ ਫਿਰ ਧਿਆਨ ਰੱਖਣਾ ਪੈਂਦਾ ਐ। ਹੂੰ
ਹੋਰ
ਤੁਸੀ ਸੁਣਾਓ, ਨਾਸ਼ਤਾ ਕਰ ਲਿਆ।
ਖਾ ਲਿਆ ਮੈਂ ਖਵਾਈ ਸੀ ਪੂਰੀ
ਹੈਂ,
ਬਸ ਹੋਰ ਅਸੀ ਨਾਸ਼ਾ ਕਰਦੇ
ਅੱਛਾ, ਵਾਹ ਜੀ ਵਾਹ! ਬੜਾ ਵਧੀਆ ਚੀਜ਼ ਐ। ਪਿਡਸਕ ਵਧੀਆ ਆਉਂਦਾ।
ਅਸੀਂ ਥੋੜਾ ਬਹੁਤ ਸਿਲਾਈ ਦਾ ਕਰਨੇ ਆਂ, ਰੋਟੀ ਸਵੇਰੇ ਬਣਾ ਲੈਣੇ ਆਂ ਅਸੀਂ। ਸਬਜ਼ੀ ਫਿਰ ਉਹ ਦੁਪਹਿਰੇ ਫਿਰ ਖਾ ਲੈਂਦੇ ਨੇ ਉਹੀਓ। ਨਾਲ ਕੋਈ ਚੀਜ਼ ਬਣਾ ਦੇਈ ਦੀ ਐ ਰਾਇਤਾ ਵਗੈਰਾ ਬਣਾ ਲਿਆ ਨਾਲ। ਨਖਰੇ ਤਾਂ ਬੜੇ ਕਰਦੇ ਨੇ ਹੁਣ ਕੀ ਕਰੀਏ ਹੁਣ, ਮੈਂ ਆਪਣਾ ਕੰਮ ਵੀ ਕਰਨਾ ਹੁੰਦਾ ਸਿ ਸਿਲਾਈ ਦਾ।
ਹੂੰ-ਹੂੰ-ਹੂੰ, ਉਹ ਤੇ ਹੈ। ਚਲੋ ਕੋਈ ਨਹੀਂ ਹੋਰ ਮੈਂ ਹੁਣ ਲੱਸੀ ਪੀਣੀ ਐ ਗਲਾਸ ਜਿਹੜਾ ਮੈਂ ਲੱਸੀ ਬਣਾਨਾ ਹੁੰਨਾ ਇੱਕ ਗਲਾਸ।
ਹਾਂ ਮੈਂ ਚਾਹ ਨੀ ਪੀਂਦਾ ਨਾ- ਨਾ- ਨਾ- ਨਾ।
ਅਸੀਂ ਤਾਂ ਚਾਹ ਬਿਨਾ ਨੀਂਦਰ ਨੀ ਬੋਲਦੇ ਸਾਡੇ
ਅੱਛਾ ਆਪਣੀ ਆਪਣੇ ਸਰੀਰ ਨੂੰ ਹੈਬਿਟ ਸਭ ਦਾ ਕਰਦੀ ਨੁਕਸਾਨ ਹੈ ਚਾਹ ਇਕ ਅੱਧੀ ਵਾਰ
ਪੀਨੀ ਆ ਬਸ
ਸਵੇਰੇ ਤੇ ਸ਼ਾਮੀ ਇਹ ਕ ਆਉਨਾ ਤ ਨਾਲ ਇੱਕ ਸ਼ਾਮੀ ਬਸ
ਪੀ ਲੈਂਦੇ ਉਹਨਾਂ ਨੂੰ ਖ਼ਰਾਬ ਹੀ ਨਹੀਂ ਕਰਦੀ ਅਤੇ ਕਈਆਂ ਨੂੰ ਇੱਕ ਇੱਕ ਵਾਰ ਪੀਤੀ ਵੀ ਖਰਾਬ ਕਰ ਉਹ ਸਾਨੂੰ ਇੱਕ ਵਾਰੀ ਪੀਤੀ ਵੀ ਖ਼ਰਾਬ ਕਰਦੀ ਫਿਰ ਡਾਕਟਰ ਨੇ ਮਨਾ ਕਰਤਾ ਕਹਿੰਦਾ ਨਾ
ਫੇਰ ਕੀ ਕਰਾਂ ਰਿਹਾ ਨੀ ਜਾਂਦਾ ਮੇਰੇ ਕੋਲ।
ਹਾਂ ਆਦਤ ਪੈ ਜਾਂਦੀ ਨਾ ਸ਼ੁਰੂ ਤੋਂ। ਹੋਰ ਕੋਈ ਗੱਲ ਨੀ, ਹਾਂ -ਹਾਂ, ਬਸ-ਬਸ- ਬਸ ਸ਼ੁਰੂ ਤੋਂ ਆਦਤ ਹੈ ਹਾਂ ਪੈ ਜਾਂਦੀ ਏ ਕੀ ਹੋ ਸਕਦਾ ਹੈ ਚਲੋ ਕੋਈ ਗੱਲ ਨੀ ਲੈ ਲਿਆ ਕਰੋ ਕੋਈ ਗੱਲ ਨੀ।
ਹੋਰ
ਹਾਂ ਹੋਰ ਤਾਂ ਸਭ ਠੀਕ ਹੈ ਬਸ।
ਅੱਛਾ
ਕੱਲ੍ਹ ਜਾਣਾ ਸੀ ਚੰਡੀਗੜ੍ਹ, ਕੱਲ੍ਹ ਚੰਡੀਗੜ੍ਹ ਜਾਣਾ ਸੀ। ਤੁਸੀਂ ਵੀ ਕਹਿੰਦੇ ਚੰਡੀਗੜ੍ਹ ਜਾਣੈ, ਕੰਮ ਸੀ ਤੁਹਾਨੂੰ ਕੋਈ।
ਹਾਂ ਮੈਂ ਜਾਣਾ ਤਾਂ ਸੀਂ ਕਦੋਂ ਜਾਣਾ ਤੁਸੀਂ?
ਕੱਲ ਜਾਣਾ ਸਵੇਰੇ, ਹਮ-ਹਮ ਸਤ ਕਿ ਵਜ ਨਿਕਲਾਂਗੇ ਸਤ-ਸਵਾ- ਸਤ।
ਅੱਛਾ, ਕੋਈ ਨੀ ਮੈਂ ਚਲੀ ਜਾਂਗੀ ਨਾਲ।
ਹੰ ਜਾਣੈ?
ਹਾਂਜੀ-ਹਾਂਜੀ ਜਾਣਾ, ਮੈਂ ਵੀ ਮੈਡੀਸਿਨ ਲੈਣੀ ਸੀ।
ਅੱਛਾ
ਹੰ
ਬਸ ਜੀ ਬਸ, ਹੋਰ ਤਾਂ ਕੁਛ ਨੀ ਬਸ।
ਹੋਰ ਵੀ ਚੱਲੇ ਬੰਦੇ ਨਾਲ?
ਤਿਆਰ ਹੋ ਗਏ ਆ ਅਸੀਂ, ਬਹ ਹੁਣ ਜਾਵਾ, ਚਲੀਏ ਬੈਂਕ ਜਰਾ ਕੰਮ ਕਰ ਆਈਏ, ਬੈਂਕ ਦਾ ਕੰਮ, ਹੋਰ ਸੁਣਾਓ ਤੁਸੀਂ।
ਛੋਟੀ ਗੁੜੀਆ ਕੀ ਕਰਦੀ ਏ?
ਹੋਰ ਕੋਈ ਨਵੀਂ ਤਾਜ਼ੀ ਗੱਲਬਾਤ ਸੁਣਾਓ। ਹੈਲੋ
ਹਾਂਜੀ
ਮੈਂ ਕਹਿ ਰਿਹਾ ਸੀ ਹੋਰ ਵੀ ਗੱਲਬਾਤ ਸੁਣਾਓ
ਬਸ ਕੁਛ ਨੀ ਮੈਂ ਪੁੱਛਦੀ ਸਾਂ, ਕਿ ਤੁਹਾਡੀ ਤੁਹਾਡੀ ਛੋਟੀ ਗੁਡੀਆ ਕੀ ਕਰ ਤੁਹਾਨੂੰ ਵਾਜ ਨੀ ਆਂਦੀ।
ਨਾ ਆਵਾਜ਼ ਪਤਾ ਨੀ ਕਿ ਸਿਗਨਲ ਪ੍ਰੋਬਲਮ ਲੱਗਦਾ, ਮੈਨੂੰ ਕੋਈ ਪ੍ਰੋਬਲਮ ਹੈ। ਕੋਈ ਸਿਗਨਲ ਚ ਨਾ ਅੱਜ ਮੈਂ ਅੱਗੇ ਵੀ ਇੱਕ ਦੋ ਬੰਦੇ ਨੂੰ ਫੋਨ ਕੀਤ ਤੇ ਜੋ ਆਵਾਜ਼ ਨੀਂ ਆ ਰੀ ਸਹੀ। ਤੇ ਹੁਣ ਕਈ ਵਾਰ ਅਪਣੇ ਆਪ ਠੀਕ ਹੋ ਜਾਂਦ ਦੀ ਉਹ ਕਈ ਵਾਰ ਹੋ ਜਾਂਦਾ, ਨੈਟਵਰਕ ਏ ਨਾ, ਇਸ਼ੂ ਹੁੰਦਾ ਨੈੱਟਵਰਕ
ਹੂੰ
ਹੋਰ ਸੁਣਾਓ, ਸੀਕ ਹੈ ਸਭ ਘਰ- ਬਾਰ ਸਭ।
ਹਾਂਜੀ ਹਾਂਜੀ ਸਭ ਠੀਕ।
ਚਲੋ ਮੈਂ ਵੀ ਆਪਣੀ ਵਾਈਫ ਨੂੰ ਕਵਾਂ, ਤਿਆਰ ਹੋਵੇ ਫਟਾਫਟ ਫਟਾਫਟ ਜਾਣਾ ਅਸੀਂ।
ਮਿੱਠਾ ਜ ਤੇ। ਖੰਡ ਪਾਈ ਆ। ਹਨ।
ਅੱਛਾ। ਚਲੋ ਬਸ ਤਿਆਰ ਹੋ ਰਹੇ ਹਾਂ ਅਸੀਂ, ਹੋਰ ਦੋ ਦੋ ਕ ਬਾਈ ਕਦੇ ਦੋ ਤਿੰਨ ਮਿੰਟ ਲੱਗਣੇ ਨੇ ਜ ਮੈਨ ਤਿਆਰ ਹੁੰਦੇ ਹੋਣ।
ਅੱਛਾ-ਅੱਛਾ!
ਹੂੰ
ਕੋਈ ਨੀ ਫਿਰ। ਕਰੋ ਤੁਸੀਂ।
ਅ ਨਹੀਂ ਬਸ ਮੈਂ ਕਿਹਾ, ਚਲੋ ਇੱਕ ਦੋ ਮਿੰਟ ਉਰੇ ਗੱਲ ਕਰ ਲਈ ਹੈ। ਚਾਰ ਤੁਸੀਂ ਪਾਇਆ ਸੀ ਠੀਕ। ਮੈ ਕਿਹਾ ਅਚਾਰ ਠੀਕ ਪਿਆ?
ਹਾਂ ਅਚਾਰ ਬਹੁਤ ਵਧੀਆ। ਹੋਇਓ ਚ ਹੋਈਓ ਖਾਂਦੀ ਵੀੈਂ ਆਚਾਰ ਮੈਂ। ਹਾਂਜੀ ਹਾਂਜੀ ਵਧੀਆ ਬਣਿਆ।
ਆਹ ਨਹੀਂ ਸਮਝ ਡੋ। ਨੇ ਮਨਾ ਕੀਤਾ ਖਾ ਨਹੀ ਸਕਦਾ। ਅਛਾੜ ਜ਼ੂਰ। ਹੋਰ।
ਚਲੋ ਠੀਕ ਆ ਫੇਰ।
ਅੱਛਾ ਚਲੋ ਕੋਈ ਗੱਲ ਨਹੀਂੀ ਠੀਕ ਹੈ ਫ ਅਸੀਂ ਵੀ ਚੱਲੇ ਹਾਂ ਹਨਾ।
ਹਮ ਠੀਕ ਸਤਿ ਸ਼੍ਰੀ ਅਕਾਲ। ਜਰਾਨ ਆਵਾਜ਼ ਆ।